ਹੈਲੋ,
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕਿਵੇਂ ਓ?
ਵਧੀਆ ਜੀ ਵਧੀਆ, ਤੁਸੀਂ ਦੱਸੋ ਕਿਵੇਂ ਓ?
ਵਧੀਆ ਜੀ ਵਧੀਆ, ਹੋਰ ਘਰ ਪਰਿਵਾਰ ਠੀਕ ਆ ਜੀ।
ਸਾਰੇ ਵਧੀਆ ਤੁਸੀਂ ਦੱਸੋ ਆਪਣੇ ਕਿਵੇਂ ਆ ਜੀ ਸਾਰੇ?
ਵਧੀਆ ਜੀ ਵਧੀਆ।
ਹੋਰ ਕੀ ਕਰਦੇ ਸੀਗੇ।
ਕੁਛ ਨੀ ਬਸ ਬੁੱਕ ਪੜ੍ਹੀ ਜਾਂਦੀ ਸੀ, ਇੱਕ ਪੁਰਾਣੀ
ਅੱਛਾ ਜੀ,
ਹਾਂ, ਉਹਦੇ ਵਿੱਚ ਕਹਾਵਤਾਂ ਸੀਗੀਆਂ ਪੁਰਾਣੇ ਬਜ਼ੁਰਗਾਂ ਦੀਆਂ।
ਅੱਛਾ ਜੀ,
ਹਾਂਜੀ ਹਾਂਜੀ,
ਅੱਛਾ ਮੈਨੂੰ ਵੀ ਦੱਸ ਦੋ ਫੇਰ ਕੀ ਕਹਾਵਤਾਂ ਬਣੀਆਂ।
ਜਿਵੇਂ ਇੱਕ ਤਾਂ ਸੀ ਗੀ ਮੰਨ ਲਓ ਜੀ। ਵੀ ਜੇ ਆਪਾਂ ਬੈਠੇ ਨੀ ਦਿੰਦੇ ਖੜੇ ਜ਼ਿਆਦਾ ਦਿਖਾਂਗੇ।
ਇਹਦਾ ਕੀ ਮਤਲਬ ਹੁੰਦਾ ਜੀ।
ਅੱਛਾ, ਤੁਸੀਂ ਸੁਣੀ ਨੀ ਕਿਤੇ ਜੀ ਆਪਣੇ ਪਿੰਡਾਂ ਚ ਤੇ ਜ਼ਿਆਦਾਤਰ ਰੋ ਟੀਨ ਚ ਬੋਲਦੇ ਰਹਿੰਦੇ ਐ ਗੇ।
ਨਹੀਂ ਮੈਂ ਤਾਂ ਨੀ ਸੁਣੀ ਜੀ।
ਅੱਛਾ ਜੀ,
ਹਾਂਜੀ,
ਇਹ ਦਾ ਮਤਲਬ ਹੁੰਦਾ ਮੰਨ ਲਓ ਜੀ ਆਪਾਂ, ਕਿਸੇ ਦੇ ਇੰਤਜ਼ਾਰ ਕਰ ਰਹੇ ਜਾਂ ਕਿਸੇ ਦਾ ਵੀ ਸਾਥ ਦੀਨੇ ਆ, ਜਾਂ ਕਿਸੇ ਬੰਦੇ ਦੀ ਆਪਾਂ ਕਦਰ ਕਰਦੇ ਆ ਨਾ ਉਹ ਆਪਣੇ ਤੋਂ ਮੂੰਹ ਮੋੜਲੇ ਜਾਂ ਕੁਛ ਵੀ ਕਰੋ ਨਾ ਜੇ ਆਪਾਂ ਕਿਸ ਬੰਦੇ ਦੀ ਇੱਜਤ ਕਰੀ ਜਾਈ ਉਹ ਫੇਰ ਵੀ ਨਾ ਆਪਾਂ ਨੂੰ ਬੁਲਾਵੇ।
ਹਾਂਜੀ,
ਆਪਾਂ ਇੱਕ ਵਾਰ ਸਤਿ ਸ੍ਰੀ ਅਕਾਲ ਬੁਲਾ ਤੀ ਹਨਾ ਤਾਂ ਵੀ ਨਾ ਬੋਲੇ। ਤੇ ਉਹਦੇ ਪੈਰੀ ਹੱਥ ਲਾਉਣ ਨਾਲ ਕਿਹੜਾ ਆਪਣੇ ਆਪ ਨੂੰ ਉਹ ਬੁਲਾ ਲੂਗਾ। ਕਹਿਣ ਦਾ ਮਤਲਬ ਵੀ ਆਪਾਂ ਕਿਸੇ ਨੂੰ ਬੈਠੇ ਨੀ ਦਿੰਦੇ। ਵੀ ਖੜੇ ਕੀ ਜ਼ਿਆਦਾ ਦਿਖਾਂਗੇ ਏਦਾ ਮਤਲਬ, ਜੇ ਆਪਾਂ ਜਿਹਨੂੰ ਬੁਲਾ ਤੀ ਆਪਾਂ ਸ ਅਕਾਲ ਬੈਠੇ ਨੀ ਦਿਖੇ ਜਾਂ ਖੜੇ ਓਹਨੂੰ ਵਾਲੇ ਦਿਖਾਂਗੇ ਜਿਹਨੇ ਇੱਜਤ ਕਰਨੀ ਆਪਣੇ ਬੈਠਿਆਂ ਦੀ ਵੀ ਕਰ ਦੇਣੀ, ਜਿਹਨੇ ਨਹੀਂ ਕਰਨੀ ਓਹਨੇ ਖੜਿਆਂ ਦੀ ਵੀ ਨੀ ਕਰਨੀ। ਤਾਂ ਹੀ ਇਹਨਾਂ ਨੇ ਪੁਰਾਣੀ ਕਹਾਵਤ ਕਹਿੰਦੇ ਵੀ ਬੈਠੇ ਨੀ ਤਾਂ ਖੜੇ ਕੀ ਵਾਲੇ ਦਿਖਾ, ਹਾਂਜੀ,
ਹਾਂਜੀ, ਨਹੀਂ ਸਈ ਗੱਲ ਆ। ਹੋਰ
ਹੋਰ ਵਧੀਆ ਜੀ ਬਸ ਜਿਵੇਂ ਹੋਰ ਕਹਾਵਤਾਂ ਲ ਵੀ ਆ ਕਈ ਜੀ ਓਹਦੇ ਵਿੱਚ। ਹਾਂ ਹਾਂ, ਵੀ ਜਿਵੇਂ ਮੰਨ ਲਓ।
ਬਣੀਆਂ।
ਅੱਜ ਪੰਜ ਸੱਤ ਜੀ।
ਅੱਛਾ,
ਫੜਏ ਸੀਗੇ ਪੰਜ ਸੱਤ ਪੜ੍ਹ ਕੇ ਫਿਰ
ਅੱਛਾ ਜੀ, ਅੱਛਾ ਅੱਛਾ।
ਹਾਂਜੀ,
ਕਿਵੇਂ?
ਬਿਨਾਂ ਅਰਥ ਤਾਂ ਤੇ ਕਿਸੇ ਚੀਜ਼ ਦਾ ਕੋਈ ਲਾਭ ਵੀ ਨੀ ਮੈਂ ਕਿਹਾ ਜੀ।
ਹਾਂਜੀ,
ਕੋਰਸ ਜਿਹਦੇ ਵਿੱਚ ਅੱਗ ਉੱਥੇ ਨਿਕਲਦੀ ਆ ਜਿੱਥੇ ਧੂੰਆਂ ਲੱਗਿਆ ਹੋਵੇ।
ਹਾਂਜੀ,
ਐ ਜਿਵੇਂ ਦੇਖੋ ਹੋਰ ਵੀ ਹੈਗੀ ਏ ਇਹ ਸੇਮ ਹੀ ਐ ਦਵੇਂ ਲਗਭਗ
ਵੀ ਮਤਲਬ ਚਲੋ। ਹੁਣ ਕਿਸੇ ਦੀ ਲੜਾਈ ਹੋਈ ਹੈ ਨਾਂ ਅਪਾਂ ਕਹਿੰਦੇ ਵੀ ਕਿਹੜੇ ਇੱਕ ਹੱਥ ਨਾਲ ਤਾੜੀ ਵਜਦੀ ਐ। ਬੀ ਦੋ ਜਣਿਆਂ ਦੀ ਹੁੰਦੀ। ਹਾਂਜੀ, ਵੀ ਜੇ ਚਲੋ ਲੜਾਈ ਵੀ ਹੁੰਦੀ ਐ ਨਾਂ ਵੀ ਦੋਨਾਂ ਜਣਿਆਂ ਦਾ ਵਿੱਚ ਬਰਾਬਰ ਹੀ ਹਿੱਸਾ ਹੁੰਦਾ।
ਜੀ।
ਹਂ
ਇਹ ਸੇਮ ਈ ਦੋਨੋਂ ਹੀ ਲੱਗਭਗ ਉਹਦਾ ਮ ਤੇ ਬਸ ਉਦਾਂ ਮਤਲਬ ਵੀ ਇਹੀ ਹੈ ਵੀ ਅੱਗ ਲੱਗ ਕੀ ਹੈ ਤੇ ਫੇਰ ਹੀ ਤੂੰ ਹੁਣ ਨਿਕਲ ਵੀ ਏ ਤੂੰ ਕੁੱਸ ਕੇਹੈ ਫੇਰ ਉਹਨੇ ਕੁਛ ਕਿਹਾ, ਜੇ ਤੂੰ ਨਾਂ ਕੁਛ ਕਹਿ ਤਾਂ ਵੀ ਉਹ ਕਹਿੰਦਾ ਤੇ ਆਪਣਾ ਕਹਿੰਦਾ ਜੇ ਅੱਗ ਮਚਾਵਾਂਗੇ ਚੁੱਲ੍ਹੇ ਚ ਜੋ ਅੱਗ ਵਾਲੀ ਗਈ ਤੂੰ ਆ ਤਾਂ ਫਊ ਗਈ ਹਨਾਂ! ਤੇ ਅੱਗ ਹੀ ਨਾਂ ਮਚਾਈ, ਤਾਂ ਤੂੰਆ ਕਿਵੇਂ ਹੋਊਗਾ। ਉਹੀ ਮੀਨਿੰਗ ਉਹਦਾ ਉਹਦਾ ਜੀ ਸੇਮ ਆ। ਵੀ ਜੇ ਆਪਾਂ ਕੇਹੇ ਨੂੰ ਕੁਛ ਕੈਣਾ ਹੀ ਨੀਂ ਬੋਲੋ, ਆਪ ਨੂੰ ਬੰਦਾ ਕਿਵੇਂ ਕਹਿ ਜੂਗਾ
ਹਾਂਜੀ।
ਇਹ ਆ ਤੇ ਮੰਨ ਲਓ ਤੂਸੀਂ ਵੀ ਤਾਰੀ ਇੱਕ ਕੱਥ ਨਾਲ ਨੀਂ ਵਜਦੀ। ਲਗਭਗ ਦੋਨਾਂ ਦਾ ਮੀਨਿੰਗ ਜਿਹੜਾ ਨਾਇਨਟੀ ਨਾਇਨ, ਨਾਇਟ ਪਰਸੈਂਟ ਨਾਇਨਟੀ ਨਾਇਨ। ਪਰਸੈਂਟ ਨਡਿਨਵੇਂ ਪਰਸੈਂਟ ਸੇਮ ਈ ਏ ਜੀ।
ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਆ।
ਹਾਂਜੀ ਹਾਂਜੀ।
ਹਾਂਜੀ। ਹੋਰ ਦੱਸੋ।
ਜਿਵੇਂ ਹੋਰ ਵੀ ਸਜੀਵ ਜਿੜਾ ਲੱਡੂ ਆ ਉਹ ਦੂਸਰੇ ਦੀ ਥਾਲੀ ਚ ਈ ਵੱਡਾ ਲੱਗਦਾ ਹੈਗਾ। ਫਿਰ ਤੁਸੀਂ ਵੀ ਨੋਰਮਲੀ ਸੁਣੀ ਹੋਣੀ ਗੀਆਂ।
ਅ ਹਾਂਜੀ।
ਹਾਂਜੀ।
ਬਿਲਕੁਲ ਸਹੀ ਗੱਲ ਐ ਹਾਂਜੀ।
ਜਿ ਵੀ ਕਰ ਲਓ, ਜਿਹੜਾ ਮਤਲਬ ਦੂਜਾ ਬੰਦਾ ਕੰਮ ਕਰਦਾ ਹੁੰਦਾ ਜਾਂ ਦੂਜੇ ਬੰਦੇ ਨੂੰ ਕੋਈ ਬਿ ਤੋਰ ਲਿਆ, ਨੋਰਮਲ ਈਏ ਨਾਂ ਜਾਂ ਕੋਈ ਵੀ ਕੰਮ ਕਰ ਲੈ। ਆਪਾਂ ਨੂੰ ਕੈਤਾ ਵੀ ਬਾਲਾ ਪ੍ਰੋਫਿਟ ਚ ਬਾਲੇ ਪੈਸੇ ਚ ਏ ਜਾਂ ਕੋਈ ਜੋਬ ਕਰਦਾ ਆਪਾਂ ਕੇਣੈ ਬਾਲਾ ਸੌਖਾ ਰ ਨੋਵਲ ਚ ਨਾਂ ਜਾਂ ਕਿਤੇ ਚ ਕੋਈ ਵੀ ਨਾਂ ਕੋਈ ਚੀਜ਼ ਕਰਦਾ ਜਦੋਂ ਆਪਾਂ ਖੁਦ ਉਹ ਚੀਜ਼ ਚ ਵੱਡਦੇ ਆਂ। ਫੇਰ ਆਪਾਂ ਨੂੰ ਪਤਾ ਲੱਗਦਾ। ਹੁਣ ਮੰਨ ਲਓ ਕੋਈ ਬੰਦਾ ਹੈਗਾ ਪੁਲਿਸ ਮੁਲਾਜ਼ਮ ਆਪ ਪੁਲਸ ਮੁਲਾਜ਼ਮ ਦਤ ਕੁਝ ਹੋਰ ਏ ਮਤਲਬ ਕਰੋਪੜੀ ਦੀ ਪੋਸਟ ਤੇ ਏ ਨਾਂ ਕੁਛ ਓਂ ਕਿ ਉਹ ਕਹਿੰਦਾ ਪੁਲਿਸ ਨਜ਼ਾਰੇ ਲੈਂਦੇ ਨੇਂ ਉਹ ਪੁਲਿਸ ਵਾਲ ਆਪਣਾ, ਉਹਨਾ ਨੂੰ ਉਹਨਾਂ ਦੀ ਚੀਜ਼ ਵੱਡੀ ਲੱਗਦੀ ਐ। ਹਨਾਂ! ਪੁਲਿਸ ਆਲਿਆ ਨੂੰ ਉੱਚਾ ਹੋਦਾ ਜੱਜ ਦਾ ਉਦਾ ਚੰਗਾ ਲੱਗਦਾ, ਉਹਨੂੰ ਉਦ ਉੱਚਾ ਹਨਾਂ। ਆਲ ਰੋਟੀ ਬਣਿਆ ਹੁੰਦਾ ਹਨਾਂ! ਤੇ ਉਹ ਚਲ ਹੁਣ ਐ ਲੱਗ ਹੁੰਦਾ, ਉਹ ਅਸਲ ਚ ਜਿਹੜਾ ਬੰਦਾ ਜਿਹੜੇ ਡਿਪਾਰਟਮੈਂਟ ਚ ਜਾਂ ਜਿਹੜੇ ਕਿੱਤੇ ਚ ਆ, ਜਾਂ ਜਿਹੜੇ ਕਾਰੋਬਾਰ ਚ ਜਾਂ ਜਿਹੜੇ ਬਿਜਨਸ ਚ ਹਨਾਂ। ਉਹ ਉਸੇ ਬੰਦੇ ਨੂੰ ਪਤਾ ਹੁੰਦਾ, ਮੈਂ ਇਹਦੇ ਵਿੱਚ ਕਿਵੇਂ ਲੰਘ ਰਿਆਂ, ਮੈਂ ਇਹਨੂੰ ਕਿਵੇਂ ਡੀਲ ਕਰਨਾ। ਕਿਵੇਂ ਇਹ ਨਾਲ ਮਤਲਬ ਲੋਕ ਜੋੜਦੇ ਆ, ਕਿਵੇਂ ਮੈਂ ਪਬਲਿਕ ਡਲੀ ਕਰਨੀ। ਉਹ ਸਾਰੀਆਂ ਗੱਲਾਂ ਸੇਮ ਹੀ ਸੀ ਜੀ ਐਤਕੀ।
ਹਾਂਜੀ, ਹਾਂਜੀ ਬਿਲਕੁਲ ਸਹੀ ਆ।
ਤੇ ਜਾਂ ਜਿਵੇਂ ਇੱਕ ਹੋਰ ਵੀ ਸੀ, ਉਹਦੇ ਵਿੱਚ ਸ਼ਬਦ ਸਮਾ। ਕਿ ਇਕ ਮਿੰਟ ਤੋਂ ਮਾ ਮੈਂ ਯਾਦ ਕਰਦਾ ਮਾੜਾ ਜਿਹਾ ਰਿਪੀਟ ਕਰ ਰਿਹਾ। ਤੇ
ਹਾਂਜੀ,
ਜਿਵੇਂ ਕਿਥੇ ਹੱਥ ਸੁਰਿਆ ਕਿ ਜੱਬਲ ਪੁੱਤ ਨਾ ਜੰਮੇ ਧੀ ਅੰਨੀ ਚੰਗੀ। ਇਹ ਵੀ ਪਿੰਡਾਂ ਚ ਆਪਣੇ ਨੋਰਮਲ ਹੀ, ਬੋਲੀ ਜਾਂਦੀ ਆ ਹਰੇਕ ਘਰ ਚ ਬੋਲੀ ਜਾਂਦੀ ਪਿੰਡਾਂ ਚ,, ਹੈਲੋ,
ਹਾਂਜੀ, ਹਾਂਜੀ,
ਮੰਨ ਲਓ ਜਿਵੇਂ ਨੋਰਮਲੀ ਘਰਾਂ ਚ ਬੋਲਦੇ ਤੁਹਾਨੂੰ ਹੀ ਪਤਾ ਹੋਏਦਾ ਮਤਲਬ।
ਕਾਹਦਾ?
ਜਬਲ ਪੁਤ ਨਾ ਜੰਮੇ ਧੀ ਅੰਨੀ। ਚੰਗੇ ਦੀ ਕਹਾਵਤ ਮਹਾਵਰੇ ਦਾ ਕਹਿਲ ਲੋ ਕਹਾਵਤ ਦਾ ਕਹਿਲੋ ਪਖਾਣਾ ਕਹਿ ਲੋ। ਕੁਛ ਮਰਜ਼ੀ ਕਹਿ ਲਓ।
ਬਸ ਸੁਣਦੇ ਹੁੰਦੇ ਕਹਿੰਦੇ ਹੁੰਦੇ ਆ ਘਰੇ। ਵੀ ਜੰਬਲ ਪੁੱਤ ਨਾ ਜੰਮੀ ਦੀ ਅੰਨੀ ਚੰਗੀ ਵੀ। ਮਤਲਬ ਜੇ ਆਪਾਂ ਕੁੜੀਆਂ ਨੂੰ ਕੋਈ ਵੀ ਕੰਮ ਕਹਿੰਦੇ ਵੀ ਕੁੜੀਆਂ ਦੇ ਉਹ ਕੰਮ ਵੀ ਕਰਨ। ਤਿਆਰ ਹੁੰਦੀਆਂ, ਪਰ ਪਰ ਮੁੰਡੇ ਮਾਂ ਪਿਓ ਦੇ ਅਖੇ ਨੀ ਲੱਗਦੇ।
ਹਾਂਜੀ ਹਾਂ ਜੀ।
ਹਮ
ਜਿਵੇਂ ਜਾਂ ਤਾਂ ਵਿਚ ਇਕ ਹੋਰ ਸੀਗੀ। ਸੱਦੀ ਨਾ ਬੁਲਾਈ ਮੈਂ ਲਾਲੇ ਦੀ ਤਾਈ। ਇਹ ਵੀ ਆਪਣੇ ਪਿੰਡਾਂ ਚ ਨੋਰਮਲ ਹੀ ਬੋਲਦੇ ਰਹਿੰਦੇ ਹੈਗੇ ਹੂੰ।
ਵੀ ਜੇ ਆਪਾਂ ਕਈ ਵਾਰ ਕੋਈ ਪ੍ਰੋਗਰਾਮ ਕਰਨਾ ਹੁੰਦਾ ਹੈਗਾ, ਨਾ।
ਹੂੰ,
ਅੱਗੇ ਉਹ ਬੰਦੇ ਨੂੰ ਨਾਮ ਬੁਲਾਏ ਜਾ ਫੇਰ ਆਗਲਾ ਕਹਿ ਦਿੰਦਾ ਵੀ ਜਾਂ ਉਹਨੂੰ ਕੋਈ ਦੂਜਾ ਕਹੇ ਵੀ ਤੁਰਨ ਤੇ ਜਾਂਦੀ ਇਲਾ ਕਹਿ ਦਿੰਦਾ ਵੀ ਮੈਂ,। ਤੇਰਾ ਬਾਈ ਮੈਂ ਲਾੜੇ ਦੀ ਤਾਈ।
ਨਹੀਂ ਏਹ ਨਹੀਂ ਹੁੰਦਾ ਜੀ ਉਹਦਾ,
ਅੱਛਾ,
ਉਹਦਾ ਮਤਲਬ ਹੁੰਦਾ ਮੰਨ ਲਓ, ਕੋਈ ਵੀ ਆਪਣੇ ਫੰਕਸ਼ਨ ਹੈ, ਜਾਂ ਕੋਈ ਵੀ ਆਪਾਂ ਕੰਮ ਕਰੇ ਕੁਛ ਵੀ ਕਰੇ ਨਾ। ਕੋਈ ਵੀ ਚੀਜ਼ ਹੈ ਤੇ, ਉਹ ਚੀਜ਼ ਹੁੰਦੀ ਹੈ, ਜਾਂ ਜੰਝ ਮੇਲ ਵਿੱਚ ਇੱਕੋ ਸੇਮ ਹੀ ਹੈ। ਉਹ ਤੈਨੂੰ ਭੇਲੀ ਨਾ ਦੇਵੇ। ਥੜੇ ਨਾ ਚੜ੍ਹਨ ਦੇ ਮੇ ਤੂੰ ਗੱਲਾਂ ਭੇਲੀ ਦੀਆਂ ਘਰੇ ਉਹਨਾਂ ਨੂੰ ਸੇਮ ਹੀ ਆ ਜਾਂਦੀ ਹੈ, ਇਹ ਦੋਨਾਂ ਚ ਮੰਨ ਲਓ ਲਗਭਗ ਸੇਮ ਹੀ ਕੰਡੀਸ਼ਨ ਹੈ, ਵੀ ਅਗਲਾ ਤੈਨੂੰ ਮੂੰਹ ਨੀ ਲਾਦਾ ਬੁਲਾਦਾ ਨੀ ਗਾ। ਤੂੰ ਕਹਿੰਦਾ ਵੀ ਕਿਵੇਂ ਆ ਠੀਕ ਹੈ, ਕੀ ਕਰਦਾ ਕਿ ਭਾਵਾਂ ਮੈਂ ਕੀ ਕਰੇਗਾ। ਵੀ ਆਪਾਂ ਤਾਂ ਹਾਲ ਚਾਲ ਪੁੱਛੀ ਜਾਈਏ, ਵੀ ਉਹ ਬੰਦਾ ਆਪਾਂ ਨੂੰ ਦੇਖ ਕੇ ਮੱਥੇ ਵੱਟ ਪਾ ਲਏ। ਵੀ ਤੂੰ ਗੱਲਾਂ ਭੇਲੀ ਦੀਆਂ ਕਰਦਾ, ਅਗਲਾ ਤੈਨੂੰ ਦੇਲੀ ਤੇ ਨਾ ਚੜਨ ਦੇਵੇ। ਤੇ ਉਵੇਂ ਲਗਭਗ ਇਹਦਾ ਹੀ ਮੰਨ ਲੋਓ, ਵੀ ਸੱਦੀ ਨਾ ਬੁਲਾਈ। ਮੈਂ ਲਾਡੇ ਦੀ ਤਾਈ, ਮਤ ਫੇਰ ਵੀ ਕੋਈ ਆਪ ਆਈ ਵੀ, ਸਾਡੇ ਘਰੇ ਵੜ ਜਾ ਵੀ ਆਪਾਂ ਜਾ ਕੇ ਆਖ ਜੇ ਵੀ ਹਾਂ ਇੱਥੋਂ ਆਏ ਕਰ ਤੂੰ ਇੱਥੋਂ ਆਏ ਕਦੇ ਤੋਂ ਬਾਅਦ ਆਏ ਕ ਦੋ ਜਿਵੇਂ ਹੁੰਦਾ, ਨਾ ਕਈ ਵਾਰ ਕਿਸੇ ਨੇ ਆਪ ਵਿਆਹ ਚ ਇੱਕ ਵਾਰ ਆਖਿਆ ਹੁੰਦਾ, ਵਾ ਆ ਕੇ ਸਾਰੇ ਵਿਆਹ ਦ ਕਰੀਏ ਰਹਿੰਦਾ ਹੈਲੋ।
ਹਾਂਜੀ ਹਾਂਜੀ
ਹੁੰਦਾ ਨਾ ਇੱਕਦੇ ਵਿਆਹ ਚ ਮੰਨ ਲਓ ਵਿਆਹ ਚ ਵੀ ਆਪਾਂ ਇੱਕ ਦੋ ਵਾਰੀ ਆਖਣਾ ਉਹਨੇ ਕਹਿੰਦੇ ਸਾਰੇ ਵਿਆਹ ਤੇ ਲੀਡਰ ਹੀ ਕਰੀ ਜਾਂਦਾ ਹੁੰਦਾ ਬੰਦਾ ਇੱਕ ਕਿਦੇ ਫੰਕਸ਼ਨ ਚ ਕਰੋ ਜਾਂ ਵਿਆਹ ਕਰੋ ਉਦਾਹਰਨ ਤੌਰ ਤੇ ਆਪਾਂ ਕਹਿੰਣੇ ਵੀ ਹਾਂ ਆਪਾਂ ਕਹਿੰਦੇ। ਮੈਂਰੇ ਲਾੜਾ ਏਕ ਆਇਆ ਆਪਣੇ ਫਿਰ ਤੇ ਵੱਡਾ
ਹਮ
ਵੀ ਕਈ ਵਾਰ ਬ ਇਹੋ ਜਿਹੇ ਬੰਦੇ ਹੁੰਦੇ ਉਹਨ ਆਖਿਆ ਵੀ ਨੀ ਹੁੰਦਾ ਘਰ ਵਾਲਿਆਂ ਨੇ ਵੀ ਸਾਡੇ ਵਿਆਹ ਤੇ ਹੈ ਜੀ ਉਹ ਸਾਰੇ ਪ੍ਰੋਗਰਾਮ ਤੇ ਲੀਡਰ ਕਰੀ ਜਾਂਦੇ ਆ ਕੇ ਜਿੰਨੇ ਮਤਲਬ ਗੈਸਟ ਹੁੰਦੇ ਆ ਜਾਂ ਕੋਈ ਕੰਮ ਵਾਲਾ ਬੰਦਾ ਹੁੰਦਾ ਹਲਵਾਈ ਕਹਿ ਲਓ ਕੁਛ ਵੀ ਕਹਿ ਲੋ ਹਨਾ ਤੇ ਉਥੇ ਵਿ ਲੀਡਰ ਹੀਗੇ ਵਿਆਹ ਤੇ ਉਹਨੂੰ ਕਿਸੇ ਸੱਦਿਆ ਨੀ ਹੁੰਦਾ ਬੁਲਾਇਆ ਨੀ ਹੁੰਦਾ ਉਹ ਲਾਲੇ ਦਾ ਤਾਇਆ ਖਾ ਮ ਖਾਈ ਵਖਦਾ ਰਹਿੰਦਾ ਹੈਗਾ
ਹਾਂਜੀ ਹਾਂਜੀ
ਉਹਨੂੰ ਵੇਲੇ ਛਤੀ ਨਾ ਬਲਾਈ ਮੈਂ ਲਾਲੇ ਦੀ ਤਾਇ ਇਹ ਮੰਨ ਲਓ ਹੋਰ ਵੀ ਕਹਾਵਤਾਂ ਤਾਂ ਬਹੁਤ ਨੇ ਮੰਨ ਲਓ ਵੀ ਰੂਟੀਨ ਚ ਬੰਦੇ ਨੂੰ ਪੜ੍ਹਨੀਆਂ ਤੇ ਚਾਹੀਦੀਆਂ ਤਾਂ ਪੁਰਾਣਾ ਸੱਭਿਆਚਾਰ ਜਿਹੜਾ ਉਹ ਜਾਗਰੂਕ ਰਹਿੰਦਾ ਹੈਗਾ ਹਨਾ ਤੇ ਨਾਲੇ ਸੱਭਿਆਚਾਰ ਨਾਲ ਆਪਾਂ ਜੁੜੇ ਰਹਿੰਦੇ ਹਾਂ ਨਾਲੇ ਮੰਨ ਲਓ ਹੁਣ ਜੇ ਕੋਈ ਕੱਲ ਨੂੰ ਕਿਸੇ ਨਾਲ ਆਪਾਂ ਕਹਿਣੀ ਆ ਕਿਸੇ ਨੇ ਆਪਾਂ ਨੂੰ ਮਹਾਵਰਾ ਪੁੱਛ ਲਿਆ ਆਪਾਂ ਉਹਦਾ ਵੀ ਲਓ ਜ ਨਾਲ ਹਨਾ ਅਹ ਵਡੀ ਸੂਝ ਬੂਝ ਨਾਲ ਆਪੂੰ ਜਵਾਬ ਦੇ ਸਕਦੇ ਹਾਂਗੇ ਨੰਬਰ ਤਿੰਨ ਮੰਨ ਲਓ ਆਪਾਂ ਆਉਣ ਵਾਲੇ ਬੱਚਿਆਂ ਨੂੰ ਕੀ ਦੱਸਾਂਗੇ ਹਨਾ ਵੀ ਆਪਣੇ ਪੁਰਾਣੇ ਬਜ਼ੁਰਗ ਕੀ ਕਰਦੇ ਹੁੰਦੇ ਸੀ ਕੀ ਕਹਿੰਦੇ ਹੁੰਦੇ ਸੀਗੇ ਉਹ ਸਾਰੀ ਗੱਲਬਾਤ ਉਹਦੀ ਸ਼ੋਅ ਹੋ ਜਾਂਦੀ ਹੈ ਸਤਾਂਰਾ ਅਗਸਤ ਤੇ ਵਿ ਮ ਤੇ ਚਲੋ ਸੌਂਦੇ ਸੀਗੇ ਸੀਮਾ ਚਲੋ ਪਹਿਲਾਂ ਅੱਧਾ ਘੰਟਾ ਬੁੱਕ ਪੜ ਲਈਏ ਕਿਉਂਕਿ ਇੱਕ ਮਹਾਰੇ ਨੂੰ ਫੜ ਕੇ ਫਿਰ ਉਹਨੂੰ ਸਮਝਣ ਤੇ ਪੰਜ ਸੱਤ ਮਿੰਟ ਲੱਗ ਜਾਂਦੇ ਪੰਜ ਸੱਤ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ
ਹਾਂਜੀ ਹਾਂਜੀ ਕਸਕੇ ਮਸੋ ਮਸੀ ਮੈਜੋ ਸੌ ਜਾਾਂਗੇ ਫਿਰ ਪੜ੍ਹਕੇ ਏਨੇ ਜੇ ਫੋਨ ਆ ਗਿਆ ਤੁਹਾਡਾ ਮੈਂ ਪੁੱਤ ਨੂੰ ਕਿੰਨਾ ਤੇ ਫੋਨ ਕਰੋ ਸੁਣ ਲਈਏ ਬਾਅਦ ਚ ਪਤਾ ਲੱਗਿਆਾ ਤੁਹਾਡੇ ਨਾਲ ਗੱਲ ਹੋ ਗਏ ਹੈ ਚਲੋ ਮੁਹਾਵਰਿਆਂ ਦੀ ਮੀਨ ਵੀ ਦੱਸਦੀ ਤੁਹਾਨੂੰ
ਹਾਂਜੀ ਚਲੋ ਠੀਕ ਹੈ ਜੀ ਹਾਂਜੀ ਹਾਂਜੀ ਸਤ ਸ੍ਰੀ ਅਕਾਲ ਜੀ